ਹੈਲੋ। ਹੈਲੋ। ਅਰੇ ਨਹੀਂ, ਬਾਬਾ ਕੁਛ ਨੀ ਹੈਗਾ ਚੀਨੂੰ ਹੀ ਹੈਗਾ। ਉਧਰ, ਫੋਨ ਤੇ ਮੇਰੇ ਨਾਲ
ਹ
ਹੈਲੋ, ਸਤਿ ਸ਼੍ਰੀ ਅਕਾਲ ਜੀ
ਘਰ ਪਰਿਵਾਰ ਕਿੱਦਾਂ
ਵਧੀਆ ਤੁਸੀਂ ਸੁਣਾਓ
ਵਧੀਆ ਜੀ
ਹੋਰ ਸਰ ਤੁਸੀਂ ਕੀ ਕਰ, ਹੋਰ ਭਾਜੀ ਕੀ ਕਰਦੇ ਪਏ ਹੋ, ਤੁਸੀਂ ਇਸ ਟਾਈਮ
ਬਸ ਜੀ ਵਿਹਲੇ ਹੈਗੇ ਆਂ
ਅੱਛਾ ਵੇਲੇ ਵੀ ਕੰਮ ਕੁਮ ਤੇ ਕੰਮ ਕੁਮ ਨੀ ਕਰਦੇ, ਕੇ ਤੁਸੀਂ
ਕੰਮ ਧੰਦਾ ਹੈ ਹੀ ਨੀ ਜੀ, ਰਾਤੀ ਕਿਹੜਾ ਕੰਮ ਹੁੰਦਾ ਏ, ਸਵੇਰੇ ਘਰ ਆਆ ਜੀ ਕੰਮ
ਅੱਛੀ ਗੱਲ ਹੈ ਜੀ, ਹੋਰ ਸਰ ਤੁਸੀਂ ਕਿਸ ਚੀਜ਼ ਦਾ ਕੰਮ ਕਰਦੇ ਹੋ
ਮੈਂ ਜੀ ਲੋਟਾ ਬਣਾਉਂਦਾ ਵਾਂ
ਓਕੇ ਸਰ, ਠੀਕ
ਓਕੇ ਓਕੇ ਓਕੇ ਭਾਜੀ, ਚਲੋ ਵਧੀਆ ਹੈ, ਕੋਈ ਕੰਮ ਤਾਂ ਕਰਨਾ ਹੀ ਹੈ ਬੰਦੇ ਨੇ
ਹਾਂਜੀ ਹਾਂਜੀ, ਤੁਸੀਂ ਕਿਸ ਵਾਸਤੇ ਫੋਨ ਕੀਤਾ ਜੀ
ਸਰ ਮੈਂ ਤੁਹਾਡੇ ਨਾਲ ਇੱਕ ਟੋਪਿਕ ਉੱਤੇ ਗੱਲ ਕਰਨੀ ਸੀ, ਪਾਣੀ ਦੇ ਵਿਸ਼ੇ ਉੱਤੇ ਗੱਲ ਕਰਨੀ ਸੀ।
ਅੱਛਾ ਜੀ
ਹਾਂਜੀ ਸਰ, ਅੱਜ ਕਲ੍ਹ ਪਾਣੀ ਦਾ ਬਹੁਤ ਚਰਚਾ ਵਿੱਚ ਚੱਲ ਰਿਹਾ ਹੈ। ਇੱਕ ਸਾਡਾ ਮੌਨਸੂਨ ਦਾ ਟੋਪਿਕ ਬਾਰੇ ਗੱਲ ਕਰਨੀ ਸੀਗੀ, ਕਿ ਸਾਡੇ ਇਥੇ ਮਨਸੂਨ ਕਿੰਨਾ ਲੇਟ ਹੋ ਗਿਆ, ਕਿੰਨਾ ਗੰਦਾ ਕਲਾਈਮੇਟ ਹੋਇਆ ਹੋਇਆ ਸਾਡੇ ਇੱਥੇ ਇੰਨੀ ਗਰਮੀ ਪੈ ਰਹੀ ਹੈ ਹੈਨਾ ਸਰ, ਕੱਲ ਵੀ ਇੰਨੀ ਗਰਮੀ ਸੀ, ਅੱਜ ਵੀ ਇੰਨੀ ਗਰਮੀ ਹੈ
ਸਹੀ ਗੱਲ ਹੈ ਜੀ
ਬਾਰਿਸ਼ ਹੀ ਨਹੀਂ ਆ ਰਹੀ, ਸਾਰਾ ਕਲਾਈਮੇਟ ਵਿਗੜਿਆ ਹੋਇਆ ਹੈ, ਇੱਥੇ ਅੰਧੇਰੀਆਂ ਆਈ ਜਾ ਰਹੀ ਹਨ ਕਿਤੇ ਸੁੱਕਾ ਪਿਆ ਹੋਇਆ ਹੈ ਕਿਤੇ ਬਾਰਿਸ਼ ਹੀ ਬਾਰਿਸ਼ ਆਈ ਜਾ ਰਹੀ ਹੈ, ਹੈਨਾ
ਹਾਂਜੀ
ਹੋਰ ਸਰ ਤੁਹਾਡੇ ਉੱਥੇ ਮੌਸਮ ਕਿਵੇਂ ਚੱਲ ਰਿਹਾ ਹੈ
ਸਾਡੇ ਉੱਥੇ ਗਰਮੀ ਹੈਗੀ ਜੀ, ਬਹੁਤ ਜ਼ਿਆਦਾ ਦਿੱਲੀ 'ਚ
ਅੱਛ ਅੱਛਾ ਅੱਛਾ ਤੁਸੀਂ ਦਿੱਲੀ ਰਹਿੰਦੇ ਔ, ਤੇ ਬੜੀ ਜ਼ਿਆਦਾ ਗਰਮੀ ਪੈ ਰਹੀ ਹੈ ਸਰ ਉਓਧਰ ਵਾਲੀ ਸਾਈਡ ਤਾਂ ਨਾ
ਬਹੁਤ ਗਰਮੀ ਹੈ ਜੀ, ਤੁਹਾਨੂੰ ਪਤਾ ਦਿੱਲੀ 'ਚ ਪੋਲਿਊਸ਼ਨ ਕਿੰਨਾ ਹੈਗਾ ਐ
ਹਾਂਜੀ ਹਾਂਜੀ ਪੋਲਿਊਸ਼ਨ ਲੈਵਲ ਹੀ ਬਹੁਤ ਵਧੀਆ ਹੋਇਆ ਜੀ, ਉੱਧਰ ਤਾਂ ਸਰਵਾਈਵ ਕਰਨਾ ਹੀ ਬਹੁਤ ਮੁਸ਼ਕਿਲ ਹੈ ਰਹਿਣਾ ਹੀ ਰਹਿਣਾ ਹੀ ਬਹੁਤ ਮੁਸ਼ਕਿਲ ਆ, ਉੱਥੇ ਲੋਕਾਂ ਨੂੰ ਕਿੰਨੀ ਬਿਮਾਰੀਆਂ ਹੋ ਰਹੀਆਂ ਇਨ, ਸਾਹ ਦੀਆਂ
ਔ ਹੀ ਗੱਲ ਐ ਜੀ,
ਨਿੱਕੇ ਨਿੱਕੇ ਬੱਚਿਆਂ ਨੂੰ ਵੀ ਸਾਹ ਦੀ ਦਿੱਕਤ ਹੋ ਰਹੀ ਹੈ।
ਹਾਂਜੀ ਹਾਂਜੀ,
ਹ ਸਰ ਅਸੀਂ ਮੈਂ ਤੁਹਾਨੂੰ ਇਹ ਪੁੱਛਣਾ ਸੀ, ਤੁਸੀਂ ਦਿਨ ਵਿੱਚ ਕਿੰਨਾ ਪਾਣੀ ਪੀ ਲੈਂਦੇ ਹੋ?
ਇੱਕੋ ਗੱਲ ਬਾਰ ਬਾਰ ਨੀ ਕਰਨੀ ਇੱਕੋ ਗੱਲ ਬਾਰ ਬਾਰ ਥੋੜੀ ਕਰਨੀਂ ਕੋਈ ਹੋਰ ਟੋਪੀਕ ਵੇਖ
ਕੱਟਣ ਲੱਗਿਆ, ਵਾ ਫੋਨ
ਨਾ ਨਾ ਕੱਟੀ ਨਾ, ਕੱਟੀ ਨਾ, ਮੈਂਨੂੰ ਦੇ ਦੇ ਮੋਬਾਈਲ, ਇੱਥੇ ਆਕੇ ਦੇ ਜਾ, ਮੈਨੂੰ ਮੋਬਾਈਲ
ਅਰੇ ਨਹੀਂ ਨਹੀਂ, ਤੂੰ ਗੱਲ ਕਰ,
ਹਾਂ ਹੋਰ, ਕੋਈ ਹੋਰ ਟੋਪਿਕ ਬਾਰੇ ਗਲ
ਕਰਦੀ ਤੇ ਪਈ ਆਂ, ਪਾਗਲ ਕਰ ਲੱਗੇ, ਉਹ ਗੋਲ ਖ਼ਰਾਬ ਕਰਨਾ ਪਿਆ ਆਪਣੀ, ਫੇਰ ਤੁਸੀਂ ਮੈਨੂੰ ਦੱਸ ਸਕਦੇ ਹੋ, ਹੱਸਣ ਦੇ ਕਿੰਨੇ ਫ਼ਾਇਦੇ ਹਨ ਹਨਾ। ਹਨਾ ਸਰ ਕਿੰਨੇ ਫਾਇਦੇ ਨੇ ਹੱਸਣ ਦੇ, ਹੱਸਣ ਦੇ ਕਿੰਨੇ ਫ਼ਾਇਦੇ ਹਨ, ਸਾਡੀ ਬੋਡੀ ਅੰਦਰ ਬਲੱਡ ਵੱਧਦਾ ਹੈ। ਸਾਡੀ ਹਰ ਟਾਈਮ ਸਾਡਾ ਦਿਮਾਗ ਖੁੱਲਦਾ ਹੈ ਹੱਸਣ ਨਾਲ ਸਾਨੂੰ ਹੱਸਣਾ ਚਾਹੀਦਾ ਹੈ, ਨਾ ਹਾਂਜੀ, ਹਨਾ ਹੱਸਣਾ ਚਾਹੀਦਾ ਨਾ, ਸਰ ਸਾਨੂੰ ਸਭ ਤੋਂ ਜ਼ਿਆਦਾ ਕਹਿੰਦੇ ਨੇ ਹੱਸਣ ਨਾਲ ਸਾਡੇ ਦੁੱਖ ਕੱਟੇ ਜਾਂਦੇ ਆ।
ਹਾਂਜੀ,
ਹੈਲੋ ਹੈਲੋ,
ਹੈਲੋ,
ਹਾਂਜੀ ਹਾਂਜੀ ਸਰ
ਮੈਂ ਕਿਹਾ ਹੁੰਦਾ ਆਵਾਜ਼ ਆ ਰਹੀ ਤੁਹਾਨੂੰ
ਹਾਂਜੀ, ਭਾਜੀ ਆਦੀਦੀ ਤੁਹਾਡੀ ਆਵਾਜ਼ ਮੈਂ ਤਾਨੂੰ ਕਹਿ ਰਹੀ ਸੀ ਹਸਣ ਦੀ ਕਿ ਹੱਸਣ ਦੇ ਕਿੰਨੇ ਫ਼ਾਇਦੇ ਆ ਹਨਾ ਅਸੀਂ ਸਾਨੂੰ ਹੱਸਣਾ ਚਾਹੀਦਾ ਹੈ। ਆਪਣੀ ਜ਼ਿੰਦਗੀ ਸਾਡਾ ਮਤਲਬ। ਮਤਲਬ ਡਿਪਰੈਸ਼ਨ ਘੱਟ। ਹੁੰਦਾ ਹੈ ਸਾਡਾ ਬਲੱਡ ਵੱਧਦਾ ਹੈ। ਅਸੀਂ ਖੁਸ਼ ਰਹਿੰਦੇ ਹਾਂ ਖੁਸ਼ ਹਾਲੀ ਰਹਿੰਦਾ ਹੈ। ਸਾਡਾ ਮਾਇੰਡ ਨਾ ਜਿਹਦੇ ਕਰਕੇ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ।
ਸਹੀ ਗੱਲ ਹੈ।
ਹੈ ਨਾ
ਹਮ, ਹਮ
ਦੇਖੋ ਅਗਰ ਅਸੀਂ ਡਿਪਰੈਸ਼ਨ ਵਿੱਚ ਰਹਿੰਦੇ, ਹਾਂ ਸਾਨੂੰ ਕਿੰਨੀ ਜ਼ਿਆਦਾ ਤਕਲੀਫ਼ ਹੁੰਦੀ ਹੈ। ਸਾਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ। ਬਹੁਤ ਬੁਰਾ ਹਾਲ ਹੋ ਜਾਂਦਾ ਹੈ, ਸਾਨੂੰ ਆਪਣੀ ਲਾਈਫ ਵਿੱਚ ਹੱਸਦੇ ਖੇਡਦੇ ਰਹਿਣਾ ਚਾਹੀਦਾ। ਚਾਹੀਂਦਾ ਜਿਹਦੇ ਨਾਲ ਸਾਡੀ ਅਸੀਂ ਵੀ ਹਸਾ ਖੇਡਾਂਗੇ। ਜਿਹਦੇ ਨਾਲ ਸਾਡੀ ਲਾਈਫ ਵੀ ਅੱਛੀ ਹੋਏਗੀ। ਹਨਾ, ਹਾਂਜੀ ਹਾਂਜੀ ਸਰ, ਹਾਂਜੀ-ਹਾਂਜੀ ਪਾਜੀ ਆਵਾਜ਼ ਆ ਰਹੀ ਨਾ ਤੁਹਾਨੂੰ ਮੇਰੀ, ਹਾਂਜੀ ਹਾਂਜੀ ਸਰ ਹੱਸਣ ਦੇ ਡਿਪ੍ਰੈਸ਼ਨ ਵਿੱਚ ਨਹੀਂ ਜਾਣਾ ਚਾਹੀਦਾ। ਆਪਣੀ ਜ਼ਿੰਦਗੀ ਨੂੰ ਜਿਵੇਂ ਹੋ ਸਕਦਾ ਹੈ, ਪੋਜੀਟੀਿਵਿਟੀ ਵਿੱਚ ਲੈ ਕੇ ਜਾਓ। ਜਿਵੇਂ ਮਰਜ਼ੀ ਲਾਈਫ ਨੂੰ ਗੁਜ਼ਾਰੋ ਹਨਾ, ਹਰ ਇੱਕ ਲਾਈਫ ਨੂੰ ਅ ਦੇਣਾ ਚਾਹੀਦਾ ਹੈ ਹੱਸਣ ਖੇਡਣਾ ਚਾਹੀਦਾ ਹੈ, ਆਪਣੀ ਜ਼ਿੰਦਗੀ ਵਿੱਚ,
ਹਾਂਜੀ ਹਾਂਜੀ,
ਹੂੰ,
ਹੋਰ ਦੱਸੋ ਜੀ?
ਸਰ ਤੁਸੀਂ ਕੋਈ ਆਪਣੀ ਜਿੰਮ ਵਗੈਰਾ ਜਾਂਦੇ ਹੋ ਕਿ ਜਿਵੇਂ ਤੁਹਾਡੀ ਬੋਡੀ ਅੱਛੀ ਰਹੇ।
ਨਹੀਂ ਜੀ ਅਜੇ ਤ ਨਹੀਂ ਜਾਂਦੇ,
ਅੱਛਾ ਸਰ ਤੁਸੀਂ ਜਿੰਮ ਨੀ ਜਾਂਦੇ ਭਜੀ ਜਾਣਾ ਚਾਹੀਦਾ, ਸਰ ਦੇਖੋ ਤੁਹਾਨੂੰ ਅਗਰ ਅਸੀਂ ਆਪਣੀ ਐਕਸਰਸਾਈਜ਼ ਕਰਾਂਗੇ ਡੇਲੀ ਵੋਕ ਕਰਾਂਗੇ, ਸਾਡੇ ਵਾਸਤੇ ਬਹੁਤ ਜਿਹਦੇ ਨਾਲ ਸਾਡੀ ਸਿਹਤ ਅੱਛੀ ਰਹੇਗੀ, ਸਾਨੂੰ ਬਿਮਾਰੀਆਂ ਨੀ ਘੇਰਣਗੀਆਂ। ਹਨ, ਕ ਸਾਨੂੰ ਡੇਲੀ ਦਸ ਹਜ਼ਾਰ ਸਟੈਪ ਚ ਤੁਰਨੇ ਚਾਹੀਦੇ ਹਨ, ਜਿਹਨੂੰ ਸਾਡੀ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ, ਸਾਡੇ ਪੈਰ ਐਕਟਿਵ ਰੈਂਦੇ ਹਨ। ਕਿਉਕਿ ਕਿਹਾ ਜਾਂਦਾ ਹੈ, ਜਿਹੜਾ ਬੰਦਾ ਸ ਜ਼ਿਆਦਾ ਤੁਰਦਾ ਹੈ, ਉਹਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਲੱਗਦੀ। ਜ਼ਿਆਦਾ ਤੁਰਨ ਵਾਲੇ ਬੰਦੇ ਨੂੰ ਜ਼ਿਆਦਾ ਬਿਮਾਰੀ ਨਹੀਂ, ਤੁਸੀਂ ਦਿਨ ਵਿੱਚ ਕਿੰਨਾ ਤੁਰ ਲੈਂਦੇ ਹੋ।
ਮੈਂ ਤੁਹਾਨੂੰ ਵੈਰੀ। ਤਿੰਨ ਚਾਰ ਕਿਲੋਮੀਟਰ ਤੁਰ ਲੈਨਾ ਹੈ ਰੋਜ਼।
ਤਿੰਨ ਚਾਰ ਕਿਲੋਮੀਟਰ ਸਰ ਅੱਛਾ ਵਾਧ ਵ ਚਲੋ ਵਧੀਆ ਸਰ ਤੁਰਨਾਂ ਚਾਹੀਦਾ। ਤੁਰਨ ਨਾਲ ਸਾਡੀ ਕਈ ਬਿਮਾਰੀਆਂ ਸਾਨੂੰ ਸਵੇਰੇ ਉੱਠ ਕੇ ਸੈਰ ਕਰਨ ਜਾਓ, ਆਪਣੀ ਬੋਡੀ ਨੂੰ ਫਿਟ ਰੱਖ ਕਂ ਜਿੰਮ ਜਾਓ ਐਕਸਸਾਈਜ਼ ਕਰੋ, ਜਿਵੇਂ ਸਾਡੀ ਬੋਡੀ ਫਿਟ ਰਹੇਗੀ, ਅਗਰ ਅਸੀਂ ਫਿਟ ਹਾਂ ਤੇ ਅਸੀਂ ਅੱਛਾ ਤਰ੍ਹਾਂ ਕੰਮ ਕਰਾਂਗੇ, ਸਭ ਕੁਛ ਵਦੀਆ ਕਰਾਂਗੇ ਹਨ। ਤਾਨੂੰ ਆਪਣੀ ਰੂਟੀਨ ਵਿੱਚ ਡੇਲੀ ਐਕਸਰਸਾਈਜ਼ ਕਰਨੀ ਚਾਹੀਦੀ ਐ, ਜਿਹਦੇ ਨਾਲ ਸਾਡੀ ਬੋਡੀ ਫਿੱਟ ਰਹੇਗੀ, ਅੱਜ-ਕੱਲ੍ਹ ਦੇ ਟਾਈਮ ਵਿੱਚ। ਜਿੰਨਾ ਟਰੈਂਡ ਚੱਲ ਰਿਹਾ ਐ, ਅੱਜ-ਕੱਲ ਦੇ ਬੱਚਿਆਂ ਨੂੰ ਬੋਡੀ ਬਣਾਣ ਦਾ ਬਹੁਤ ਸ਼ੌਕ ਐ, ਬਟ ਉਹ ਕੀ ਕਰਦੇ ਹਨ। ਗ਼ਲਤ ਰਸਤਾ ਅਪਣਾਂਦੇ ਹਨ, ਹਨਾ। ਤੇ ਸਾਨੂੰ ਕੀ ਕਰਨਾ, ਸਾਨੂੰ ਇੱਕ ਅੱਛਾ ਰਸਤਾ ਅਪਣਾਣਾ ਏ। ਜਿਵੇਂ ਕਿ ਅਸੀਂ ਜਿੰਮ ਕਰੀਏ ਨਾਲ, ਅਸੀਂ ਜਿੰਮ ਕਰੀਏ ਨਾਲ ਅਸੀਂ। ਕੀ ਮਤਲਬ ਅੱਛਾ ਫੂਡ ਖਾਈਏ, ਜਰੂਰੀ ਨਹੀਂ। ਕਿ ਅਸੀਂ ਪ੍ਰੋਟੀਨ ਪੀਈਏ, ਔਰ ਕੋਈ ਨਈ। ਇੰਜੈਕਸ਼ਨਜ਼ ਵਗੈਰਾ ਲਗਾਈਏ, ਜਿਵੇ ਸਾਡੀ ਬੋਡੀ ਫੁੱਲ ਜੇ। ਔਰ ਸਾਨੂੰ ਅੱਛੀ ਤਰ੍ਹਾਂ ਡਾਈਟ ਖਾਣੀ ਐ, ਜਿਹਨੂੰ ਸਾਡੀ ਬੋਡੀ ਫੁੱਲੇ ਗੀ ਨਈ।
ਹਾਏ ਓਏ
ਜਿਵੇਂ ਸਾਡੀ ਬੋਡੀ ਫੁੱਲੇਗੀ ਨੀ, ਸਾਡੀ ਬੋਡੀ ਅੰਦਰੋਂ-ਅੰਦਰੋਂ ਸਟਰੋਂਗ ਹੋਏਗੀ, ਹਨਾ ਸਰ। ਹਨਾ ਭਾਜੀ, ਤੁਸੀਂ ਨੋਨ ਵੈਜੀਟੇਰੀਅਨ ਹੋ ਵੈਜੀਟੇਰੀਅਨ ਹੋ, ਭਾਜੀ।
ਨੋਨ ਵੈਜੀਟੇਰੀਅਨ।
ਅੱਛਾ-ਅੱਛਾ, ਫੇਰ ਤਾਂ ਸਰ ਤੁਹਾਨੂੰ ਤਾਂ ਜਿੰਮ ਕਰਨੀ ਚਾਹੀਦੀ ਐ, ਨਾਲ ਆਪਣੀ ਬੋਡੀ ਬੂਡੀ ਬਣਾਣੀ ਚਾਹੀਦੀ ਐ।
ਉਹ ਤੇ ਗੱਲ ਸਹੀ ਏ ਜੀ।
ਜਾਂ ਤੁਹਾਨੂੰ ਟਾਈਮ ਨੀ ਹੁੰਦਾ।
ਪਤਾ ਕੀ ਐ ਜੀ, ਆਪਣਾ ਕੰਮ ਧੰਦੇ ਵਾਲੇ ਬੰਦੇ ਹੈਗੇ ਆ ਅਸੀ, ਸਾਰਾ ਦਿਨ ਕੰਮ ਕਰਨਾ ਜੀ ਫੇਰ। ਥਕਾਵਟ ਹੋਗੀ, ਟੈਮ ਨੀ ਮਿਲਦਾ।
ਪਰ ਸਰ ਤੁਹਾਨੂੰ ਆਪਣੀ ਲਾਈਫ ਆਪਣੇ ਸਰੀਰ ਵਾਸਤੇ ਤੁਹਾਨੂੰ ਥੋੜ੍ਹਾ ਜਾ ਟੈਮ ਕੱਢਣਾ ਜ਼ਰੂਰੀ ਐ।
ਉਹ ਤੇ ਗੱਲ ਸਹੀ ਏ ਜੀ।
ਹਨਾ-ਹਨਾ ਆਪਣੀ ਫੈਮਿਲੀ ਨੂੰ ਵੀ ਲੈ ਕੇ ਜਾਓ। ਪਾਰਕ ਵਿੱਚ ਘੁੰਮਣ ਜਾਓ, ਪਾਰਕ ਵਿੱਚ ਨੰਗੀ ਪੈਰ ਤੁਰੋ। ਹਨਾ ਹੁਣ ਸਾਡੇ ਕੀ ਆ ਬੋਡੀ ਬਹੁਤ ਐਕਟਿਵ ਰਹੇਗੀ, ਸਾਨੂੰ ਕੋਈ ਬਿਮਾਰੀ ਨਈ ਲੱਗੇਗੀ।
ਹੋਰ ਭਾਜੀ ਤੁਸੀਂ ਸੁਣਾਓ, ਤੁਸੀਂ ਅੱਜ-ਕੱਲ ਕੀ ਕਰ ਰਹੇ ਹੋ, ਤੁਸੀਂ ਕਿੰਨਾ ਪੜ੍ਹੇ ਹੋਏ ਹੋ।
ਨਹੀਂ, ਮੈਂ ਗ੍ਰੈਜੂਏਸ਼ਨ ਕੀਤੀ ਐ ਜੀ।
ਅੱਛਾ ਚਲੋ ਸਰ ਵਧੀਆ, ਕਿੱਥੋਂ ਕੀਤੀ ਹੈ ਸਰ ਤੁਸੀਂ ਗ੍ਰੈਜੂਏਸ਼ਨ।
ਐਮ ਐਲ ਐਨ ਕੋਲਜ ਤੋਂ ਜੀ।
ਐਮ ਐਮ ਕਾਲਜ ਓਕੇ-ਓਕੇ, ਚਲੋ ਸਰ ਵਧੀਆ, ਗਰੈਜੂਏਸ਼ਨ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਚਾਂਹਦੇ ਹੋ। ਆਪਣਾ ਬਿਜਨਸ ਹੀ ਕਰਦੇ ਹੋ, ਜਾਂ ਕਿਧਰੇ ਜੋਬ ਜੂਬ ਲੱਭ ਰਹੇ ਹੋ, ਹਾਂਜੀ।
ਬਿਜਨਸ ਕਰ ਰਿਹਾ ਜੀ ਆਪਣਾ।
ਨਾਲ ਤੁਹਾਡੇ ਫਾਦਰ ਦਾ ਬਿਜਨਸ ਹੋਏਗਾ, ਤੁਸੀਂ ਉਹੀ ਕਰ ਰਹੇ ਹੋ।
ਹਾਂਜੀ,
ਹਾਂਜੀ-ਹਾਂਜੀ, ਸਰ ਬਿਸਮ ਸਲਾਮ ਅਸੀਂ ਵੀ ਪੜਨਾ ਬਹੁਤ ਜਰੂਰੀ ਐ, ਅੱਜ ਕੱਲ ਦੇ ਟਾਈਮ ਵਿੱਚ।
ਨਹੀਂ ਉਹ ਚ ਕੀ ਪੜ੍ਹਨਾ ਐ ਜੀ।
ਨਹੀਂ-ਨਹੀਂ, ਸਰ ਬਿਜਨਸ ਚਲਾਣਾ ਤੇ ਥੋੜਾ ਬਹੁਤਾ ਤੁਹਾਨੂੰ ਆਣਾ ਚਾਹੀਦਾ ਨਾ। ਤੁਹਾਨੂੰ ਬਾਹਰ ਜਾ ਕੇ ਪਤਾ ਚੱਲਦਾ ਐ, ਜੇ ਤੁਸੀਂ ਕੋਲਜ ਵਗੈਰਾ ਵਿੱਚ ਜਾਂਦੇ ਹੋ। ਤਾਂ ਦੁਨੀਆਂਦਾਰੀ ਦਾ ਪਤਾ ਚੱਲਦਾ ਐ, ਹਨਾ ਉਹ ਵੀ ਬਹੁਤ ਜ਼ਰੂਰੀ ਐ ਅੱਜ-ਕੱਲ੍ਹ ਦੇ ਟਾਈਮ ਵਿੱਚ।
ਅੱਛਾ ਜੀ, ਤੁਸੀਂ-ਤੁਸੀਂ ਕੀ ਕਰਦੇ ਹੋ ਜੀ।
ਹਨਾ ਜੀ ਚਲੋ ਸਰ ਵਧੀਆ ਗੱਲ ਐ, ਤੁਸੀਂ ਵੇ ਤੁਹਾਨੂੰ ਮੈਂ ਇੱਕ ਅਡਵਾਈਜ਼ ਦੇਣਾ ਚਾਹਵਾਂਗੀ, ਤੁਸੀਂ ਆਪਣੇ ਵਾਸਤੇ ਥੋੜਾ ਟਾਈਮ ਨਿਕਾਲ ਲੋ, ਆਪਣਾ ਜਿੰਮ ਜਾਇਆ ਕਰੋ। ਸਾਨੂੰ ਮੈਂ ਤੁਹਾਡੇ ਕੋਲੋਂ ਇੱਕ ਕੁਅਸ਼ਚਨ ਪੁੱਛਿਆ ਸੀ, ਕਿ ਸਾਨੂੰ ਆਪਣੀ ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਐ ਦਿਨ ਵਿੱਚ, ਸਾਨੂੰ ਪਾਣੀ ਪੀਣਾ ਚਾਹੀਦਾ ਐ, ਡਸ
ਪੀਨਾ ਚਾਹੀਦਾ।
ਹਾਂਜੀ। ਜੋ ਸਾਡੀ ਲਾਈਫ ਵਿੱਚ ਬਹੁ ਜ਼ਰੂਰੀ ਐ, ਅਗਰ ਅਸੀਂ ਅੱਛੀ ਤਰ੍ਹਾਂ ਪਾਣੀ ਪੀਆਂਗੇ, ਜਿਹਦੇ ਨਾਲ ਸਾਡੀ ਹੈਲਥ ਬਹੁਤ ਅੱਛੀ ਰਹੇਗੀ, ਸਾਡੀ ਸਕਿੰਨ ਗਲੋ ਕਰੇਗੀ, ਹੈਨਾ। ਤੇ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ। ਹਨਾ ਔਰ ਪਾਣੀ ਦੀ ਵੀ ਸਾਨੂੰ ਘੱਟ ਤੋਂ ਘੱਟ, ਸਾਨੂੰ ਪਾਣੀ ਦੀ ਵਰ ਕਰਨੀ ਚਾਹੀਦੀ ਹੈ ਜਿੱਥੋਂ ਅਸੀਂ ਪਾਣੀ ਨੂੰ ਬਚਾ ਸਕਦੇ ਹਾਂ ਸਾਨੂੰ ਬਚਾਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਤਾ ਤਾਂ ਹੀ ਅਸਰ ਹੈ ਨ ਬਿਨਾਂ ਪਾਣੀ ਤੋਂ ਤਾਂ ਜ਼ਿੰਦਗੀ ਹੀ ਨਹੀਂ ਹੈ ਕਿ ਕਈ ਇਲਾਕੇ ਇਹ ਇਹੋ ਜਿਹੇ ਹਨ ਜਿੱਥੇ ਲੋਕਾਂ ਨੂੰ ਪਾਣੀ ਤ ਪੀਣ ਨੂੰ ਨਸੀਬ ਨਹੀਂ ਆਂਦਾ
ਹਾਂਜੀ
ਹਨਾ
ਤੁਸੀਂ ਤੁਸੀਂ ਤੁਸੀਂ ਕਿੰਨਾ ਪੀਂਦੇ ਹੋ ਜੀ ਇੱਕ ਦਿਨ 'ਚ ਪਾਣੀ
ਅਸੀਂ ਤਾਂ ਪੀ ਲੈਂਦੇ ਹਾਂ ਤਿੰਨ ਲੀਟਰ
ਬਸ
ਤਿੰਨ ਲੀਟਰ ਹੀ ਮਿਨੀਮ ਮ ਹੁੰਦਾ ਹੈ ਅਗਰ ਉਸ ਤੋਂ ਜ਼ਿਆਦਾ ਅਸੀਂ ਪੀਂਦੇ ਹਾਂ ਤਾਂ ਸਾਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਅੰਦਰ ਸਾਡੇ ਮਤਲਬ ਸਾਨੂੰ ਹੋਰ ਵੀ ਕੁਛ ਹੋ ਸਕਦਾ। ਪ ਕਿ ਅਗਰ ਅਸੀਂ ਕਿਸ ਸੀ ਚੀਜ਼ ਨੂੰ ਓਵਰ ਕਰਾਂਗੇ ਤਾਂ ਉਹਦਾ ਸਾਡੀ ਲਾਈਫ ਵਿੱਚ ਨੈਗੇਟਿਵ ਇੰਪੈਕਟ ਪਏਗਾ
ਤੇ ਤੁਹਾਡੀ ਗੱਲ ਸਹੀ ਹੈ
ਹਰੇਕ ਚੀਜ਼ ਨੂੰ ਲਿਮਿਟ ਵਿੱਚ ਅੱਛਾ ਲੱਗਦਾ ਹੈ ਅ ਲਿਮਿਟ ਵਿੱਚ ਰੱਖਾਂਗੇ ਤਾਂ ਅਸੀਂ ਗਰੋ ਕਰਾਂਗੇ ਅਗਰ ਲਿਮਟ ਤੋਂ ਜ਼ਿਆਦਾ ਅਸੀਂ ਕਿਸੇ ਚੀਜ਼ ਨੂੰ ਯੂਜ ਕਰੇ ਹਾ, ਤੇ ਫੇਰ ਸਾਡਾ ਮਤਲਬ ਉਸ ਚੀਜ਼ ਦਾ ਸਾਨੂੰ ਨੁਕਸਾਨ ਵੀ ਝੇਲਣਾ ਪੈਂਦਾ ਹਨਾ। ਅਸੀਂ ਅਗਰ ਜ਼ਿਆਦਾ ਮੋਬਾਇਲ ਚਲਾਵਾਂਗੇ ਤੇ ਸਾਨੂੰ ਨੁਕਸਾਨ ਹੈ।
ਚਲੋ ਠੀਕ ਹੈ ਜੀ, ਮੈਂ ਤੁਹਾਨੂੰ ਬਾਅਦ ਚੋਂ ਕਾਲ ਕਰਦਾ।
ਚਲੋ ਠੀਕ ਹੈ ਜੀ,